ਹੈਲੋ ਸਾਸੀ ਕਾਲ ਪਾਜੀ।
ਸਾਸੀ ਕਾਲ ਪਾਜੀ, ਹੋਰ ਠੀਕ ਠਾਕ
ਹਾਂਜੀ ਵਦੀਆ, ਵਦੀਆ ਤੁ ਸੁਨਾਓ ਕੀ ਹਾਲ ਚਾਲ ਨੇ, ਘਾੱਰ ਪਰਵਾਰ ਕਿੱਦਾਂ ਸਬ
ਵਦੀਆ, ਵਦੀਆ ਤੁਸੀ ਸੁਨਾਓ
ਬਾਓ ਪਾਜੀ ਮੈਂ ਕੇਆ ਚੱਲ ਆੱਜ ਤੋਆਡਾ ਨੰਬਰ ਡਿਲੀਟ ਹੋਗੇਆ ਸੀ, ਫੇਰ ਮੈਂ ਕਿਸੀ ਪਰਸਨ ਕੋਲ ਨੰਬਰ ਲੈ ਕੇ ਨਾ ਤਾਨੂੰ ਕੋਲ ਕੀਤਾ ਮੈਂ ਕੇਆ ਚਲੋ ਯਾਰ ਪਾਜੀ ਨੇ ਬੜੇ ਟੈਮ ਬਾਦ ਇੱਕ ਗਾੱਲ ਕਰਨੀ ਏ। ਚਲੋ ਪਾਜੀ ਨਾ ਟੋਪਿਕ ਡਿਸਕਸ਼ਨ ਕਰਦੇ ਆ ਚਲੋ ਫੋਨ ਮਲਾਆ ਮੈਂ ਤਾਨੂੰ, ਪਤਾ ਕੀ ਪਾਜੀ ਮੈਂ ਨਾ ਮਾਇੰਡ ਚ ਇੱਕ ਟੋਪਿਕ ਬੋਤ ਟਾਈਮ ਦਾ ਕੁੰਮ ਰੇਆ ਸੀ। ਪਬਲਿਕ ਟਰਾਂਸਪੋਟ ਯਾਂ ਮਤਲਬ ਪ੍ਰਾਈਵੇਟ ਟਰਾਂਸਪੋਟ ਦੇ ਫੈਦੇ ਨੇ। ਮਤਲਬ ਹੁਨ ਅਗਰ ਮੈਂ ਕੋਈ ਬਿਜਨਸ ਸਟਾਟ ਵਗੈਰਾ ਕਰਨਾ ਐ, ਮਤਲਬ ਮੈਨੂੰ ਅਪਨਾ ਕੋਈ ਪ੍ਰੋਡਕਟ ਸੇਲ ਕਰਨਾ ਹੋਂਦਾ ਨਾ ਮਲਬ ਦੂਸਰੀ ਕੰਟਰੀ, ਦੂਸਰੇ ਸ਼ੈਰ ਵਗੈਰਾ ਚ ਦੂਸਰੇ ਸਿਟੀ ਚ, ਤੇ ਜੇੜਾ ਟਰਾਂਸਪੋਟ ਐ ਨਾ ਪਾਜੀ, ਪ੍ਰਾਈਵੇਟ ਟਰਾਂਸਪੋਟ ਦਾ ਤੇ ਐ, ਐ ਕਿ ਓਨਾਂ ਦਾ ਜੇੜਾ ਪੇਮੈਂਟ ਜੇੜਾ ਓਨਾਂ ਦੀ ਮਤਲਬ ਪੈਸੇ ਵਗੈਰਾ ਕੁਛ ਜੈਦਾ ਲੱਗਦੇ ਆ, ਤੇ ਪਬਲਿਕ ਟ੍ਰਾਂਸ ਪੋਟ ਦਾ ਐਆ ਕਿ ਬਈ ਅਗਰ ਆਪਾ ਪੈਸੇ ਤੇ ਚਲੋ ਥੋੜੀ ਮ ਪ੍ਰਾਈਵੇਟ ਟਰਾਂਸਪੋਟ ਤੋਂ ਕਾੱਟ ਲੱਗਦੇ ਨੇ, ਪਰ ਜੇੜਾ ਸਮਾਨ ਐ ਨਾ ਓ ਟਾਈਮ ਟੂ ਟਾਈਮ ਪੋਂਚ ਨੀ ਪਾਂਦਾ, ਕਈ ਵਾਰ ਡਿਲੇ ਵੀ ਹੋ ਜਾਂਦਾ, ਕਈ ਵਾਰ ਲੇਟ ਹੋ ਜਾਂਦਾ ਨਾ।
ਹਾਂਜੀ, ਹਾਂਜੀ ਸਈ ਗਾੱਲ ਐ ਬਿਲਕੁਲ ਸਈ ਗਾੱਲ ਐ।
ਮਤਲਬ ਪ੍ਰਾਈਵੇਟ ਟਰਾਂਸਪੋਟ ਦਾ ਐ ਚਲੋ, ਟਾਈਮ ਟੂ ਟਾਈਮ ਸਮਾਨ ਪੋਂਚ ਜਾਂਦਾ ਬੇਸ਼ੱਕ ਬੇਸ਼ੱਕ ਪੈਸੇ ਥੋੜੇ ਜਾਦਾ ਲੱਗਦੇ ਨੇ, ਪਰ ਫੈਦੇ ਵੀ ਹੈਗੇ ਨੇ ਪ੍ਰਾਈਵੇਟ ਟਰਾਂਸਪੋਟ ਦੇ ਦੇਖੋ ਪ੍ਰਾਈਵੇਟ ਜੇੜੀਆ ਹੁੰਦੀਆਂ ਨੇ, ਓ ਏਕ ਬੰਦੇ ਦੇ ਅੰਡਰ ਹੋਂਦਾ ਕਾੰਮ ਤੇ ਬੰਦ ਬੰਦਾ ਜਿਹੜਾ ਅਗਰ ਉਹਨੇ ਆਪਣਾ ਟਰਾਂਸਪੋਰਟ ਵਗੈਰਾ ਚਲਾਉਣਾ ਹੈ ਤੇ ਉਹਨੂੰ ਆਪਣਾ ਪਹਿੱਲੇ ਕੰਮ ਫਾਸਟ ਵਗੈਰਾ ਕਰਨਾ ਪੈਂਦਾ ਕਿਉਂਕਿ ਪ੍ਰਾਈਵੇਟ ਜੇਹੜਾ ਕੰਮ ਨਾ ਜਲਦੀ ਹੋਂਦਾ। ਤੁਸੀਂ ਅੱਜ ਕੱਲ ਕੁਛ ਵੀ ਦੇਖਿਆ ਨਾ ਬਈ ਤੁਸੀਂ ਮੰਨ ਲਓ ਤੁਸੀਂ ਗਵਰਮੈਂਟ ਜੇਬ ਗਵਰਮੈਂਟ ਸੈਕਟਰ ਤੇ ਪ੍ਰਾਈਵੇਟ ਸੈਕਟਰਾ ਚ ਇਨਵੈਸਟ ਕਰੋਗੇ ਮੰਨ ਲਓ ਕਿਸੀ ਵੀ ਚੀਜ਼ ਚ ਤੁਹਾਡਾ ਇਹ ਪ੍ਰਾਈਵੇਟ ਸੈਕਟਰ ਹੈ ਜ ਕੰਮ ਬਹੁਤ ਜਲਦੀ ਹੋਣ ਲੱਗ ਜਾਂਦਾ ਕਿਉਂਕਿ ਪ੍ਰਾਈਵੇਟ ਸੈਕਟਰ ਇੱਕ ਬੰਦੇ ਦੇ ਅੰਡਰ ਹੁੰਦਾ ਏ ਗੌਰਮੈਂਟ ਜਿਹੜਾ ਨਾ ਭਾਜੀ ਗੌਰਮੈਂਟ ਸੈਟਰ ਹੋ ਆਪਣਾ ਗੌਰਮੈਂਟ ਅੰ ਹੈ ਗੌਰਮੈਂਟ ਨਾ ਪਤਾ ਕੀ ਦੇਖੋ ਗੌਰਮੈਂਟ ਕੋ ਬਹੁਤ ਜਿਆਦਾ ਕੰਮ ਹੁੰਦੇ ਨੇ ਬਹੁਤ ਜਿਆਦਾ ਇਹੋ ਜਿਹੇ ਸੇਮ ਕੇਸ ਵਗੈਰਾ ਵੀ ਹੁੰਦੇ ਗੌਰਮੈਂਟ ਨਾ ਬਿਜ਼ੀ ਵੀ ਹੁੰ ਥੋੜੀ ਕਈ ਵਾਰ ਓ ਬੰਦੇ ਜਿੜੇ ਨਾ ਥੋੜਾ ਕੰਮ ਡਿਲੇ ਵੀ ਕਰਦੇ ਨੇ ਬਹੁਤ ਲੇਟ ਕਰਦੇ ਨੇ ਢਿੱਲੇ ਪੈਂਦੇ ਨੇ ਭਾਈ ਜੀ। ਮੰਨ ਲਓ ਹੁਣ ਦੇਖੋ ਹੁਣ ਜਿਹੜੇ ਗੌਰਮੈਂਟ ਬਿਲਕੁ ਬਿਲਕੁਲ ਬੋਲੋ ਭਾਜੀ।
ਪਬਲਿਕ ਟਰਾਂਸਪੋਰਟ ਹੈਗੀ ਹੈ ਪਬਲਿਕ ਟਾਂਸਪੋਰਟ ਜ ਬੜੇ ਸਾਰੇ ਬੰਦੇ ਸ਼ੇਅਰ ਕਰ ਸ਼ਅਰਅ ਬੜੇ ਸਾਰੇ ਬੰਦੇ ਹੁੰਦੇ ਉਹਦੇ ਚ ਕੰਮ ਕਰਨ ਆਸਤੇ। ਹੋਰ ਜਿਦ ਆਪਾਂ ਪ੍ਰਵੇਟ ਹੁੰਦਾ ਉਹਦੇ ਵਿੱਚ ਇੱਕ ਬੰਦਾ ਹੁੰਦਾ ਹੈੱਡ ਜਿਹੜਾ ਆਪਣੀ ਪੂਰੀ ਕੁੜੀਆ ਨੂੰ ਚਲਾਉਂਦਾ ਹੋਣਾ ਟਰਾਂਸਪੋਰਟ ਨਾਲ ਵੀ। ਹੈਗਾ ਬੜਾ ਜ਼ਿਆਦਾ ਹਨਾ ਜੀ ਤੇ ਪਬਲਿਕ ਟਰਾਂਸਪੋਰਟ ਪੈਸੇ। ਪੈਸੇ ਥੋੜੇ ਜਿਹੇ ਘੱਟ ਲਗਦੇ ਨੇ ੳਦੇ ਚ ਜ਼ਿਆਦਾ ਲੱਗ ਨੇ ਪਾਈ੍ਰਵੇਟ ਟਰਾਂਸਪੋਰਟ ਚ। ਪ੍ਰਾਈਵੇਟ ਟਰਾਂਸਪੋਰਟ ਜ਼ਿਆਦਾ ਪੈਸੇ ਲੱਗਦੇ ਨੇ ਇਹਨਾਂ ਨੂੰ ਉੱਥੇ ਬਹੁਤ ਜ਼ਿਆਦਾ ਯੂਜ ਹੁੰਦੀ ਚੀਜ਼ਾਂ ਵਗੈਰਾ ਹਨ ਜਿਹਦੇ ਚ ਕਾਰ ਵਗੈਰਾ ਮੋਟਰਸਾਈਕਲ ਬੰਦਾ ਅੱਜ ਕੱਲ ਇਹ ਲਾ ਲ ਲੋ। ਟਰਾਂਸਪੋਰਟ ਜੀ ਹੋਰ ਕੁਤ ਚੀਜ਼ਾਂ ਨੇ ਆਪਾਂ। ਹਾਂਜੀ ਹਾਂਜੀ ਪ੍ਰਾਈਵੇਟ ਟ੍ਰਾਂਸਪੋਰਟ ਹੋ ਗਿਆ ਜੇ ਤੁਸੀਂ। ਜਿ ਹੁਣ ਤੁਸੀਂ ਇਹਨੂੰ ਇਹਨਾਂ ਦਾ ਪ੍ਰਦਿਊ ਘੱਟ ਕਰ ਸਕਦੇ ਇਹ ਹਨਾ ਜੀ। ਪੋਲਿਊਸ਼ਨ ਨੂੰ ਘਟ ਕਰ ਸਕਦੇ ਹ ਹੋਰ ਪਬਲਿਕ ਟਰਾਂਸਪੋਰਟ ਜਿਵੇਂ ਤੁਸੀਂ ਲਾਲੋ ਟ੍ਰੇਨ ਟ੍ਰੇਨ ਦੇ ਸਮਾਨ ਟ੍ਰੇਨ ਦੇ ਮਾਲ ਗੱਡੀ ਜਾਂਦੀ ਜਿਵੇਂ ਮਾਲ ਲੈ ਕੇ ਜਾਂਦੀ ਏ ਉਹਨਾ ਫੇਰ ਹੈਨਾ ਜੀ ਹੁਣ ਹਾਂ ਪ੍ਰਾਈਵੇਟ ਹਾਂਜੀ-ਹਾਂਜੀ-ਹਾਂਜੀ ਪ੍ਰਾਈਵੇਟ ਹਾਂਜੀ-ਹਾਂਜੀ-ਹਾਂਜੀ-ਹਾਂਜੀ ਪਾ੍ਈ ਪ੍ਰਾਈਵੇਟ ਟਰਾਂਸਪੋਰਟ ਪੋਲਿਊਸ਼ਨ ਵੀ ਜ਼ਿਆਦਾ ਹੋਏਗਾ ਨਾ ਪਬਲਿਕ ਟਰਾਂਸਪੋਰਟ ਪੋਲਿਊਸ਼ਨ ਵੀ ਬਹੁਤ ਜ਼ਿਆਦਾ ਘੱਟ ਹੋਏਗਾ ਮੇਰੇ ਹਿਸਾਬ ਨਾਲ ਹੈਨਾ ਜੀ ਹੋਰ ਵੀ ਬਹੁਤ ਜ਼ਿਆਦਾ ਚੀਜ਼ਾਂ ਹੋਦੀਆਂ ਨੇ ਜਿਵੇਂ ਜਊ ਤੁਸੀਂ ਚ ਲਓ ਉਹ ਜੇ ਪਬਲਿਕ ਹੋ ਗਈ ਉਹ ਰੋਜ਼ ਹਰ ਰੋਜ਼ ਜਾਣੀ-ਜਾਣੀ-ਜਾਣੀ-ਜਾਣੀ ਹੈ ਟਾਈਮਿੰਗ ਬੁਕ ਹੋਜਾ ਜਿਨਾੁ ਦੇ ਨੁ ਪੱਕਾ ਇਨਫੋਰਮੇਸ਼ਨ ਹੁੰਦੀ ਹੈ ਫੋਨ ਤੋਂ ਕਿੱਖੇ-ਕਿੱਖੇ ਪਹੁੰਚੀ ਹੈ ਸਾਡੀ ਗੱਡੀ ਕਿੱਦੇ ਪਹੁਚ ਗੇ ਹੈਨਾ ਜੀ ਅਪਨਾ ਪਾ੍ਰਇਵੇਟ ਪਾਸਪੋਰਟ ਅੱਜ ਜ਼ਿਆ ਨ ਪਤਾ ਹੁੰਦਾ ਹੈਨਾ ਜੀ ਪਬਲਿਕ ਟ੍ਰਾਂਸਪੋਰਟ ਦੀ ਤੁਹਾਨੂੰ ਜਾ ਹਾਂ ਪੈਸੇ ਵੀ ਥੋੜੇ ਘੱਟ ਦੇਣੇ ਪੈਂਦੇ ਹੈਨਾ ਜੀ ਹੋਰ ਵੀ ਹੋਰ ਜਿਵੇਂ ਸੇਵ ਸੇਵ ਵੀ ਹਾਂਜੀ ਘੱਟ ਹੁੰਦੀ ਹੈੱ ਹਨਾ ਜੀ ਹੁਣ ਪ੍ਰਵੇਟ ਜ ਪ੍ਰਾਈਵੇਟ ਜ ਬੰਦਾ ਹੈਗਾ ਉਹਨੂੰ ਪੂਰਾ ਧਿਆਨ ਦੇਣਾ ਪਏਗਾ ਆਪਨਾ ਰੋਜ਼ ਜਾਣਾ ਪਏਗਾ ਉੱਥੇ ਕੰਮ ਕਰਨ ਵਾਸਤੇ ਮੈਂ ਕੰਮ ਕੀ ਕਰਤਾ ਤੇ ਗੱਡੀ ਪਰ ਦੌੜਉਣੀ ਹੈ ਗੱਡੀ ਕਿੱਥੇ ਲਉਣੀ ਹੈ ਫੇਿਰ ਚਾਏ ਆਪਣਾ ਬੰਦਾ ਬਦੇ ਸਭ ਨੂੰ ਫੋਨ-ਫੂਨ ਕਰਨਾ ਪੈਂਦਾ ਹੈਨਾ ਜੀ ਹੋਰ ਬੰਦਾ ਜਿ ਜਿਹਨਾਂ ਦਾ ਸਮਾਨ ਲੈ ਜ ਜੇ ਜਿੱਥੇ ਸਮਾਨ ਲਾਹਣਾ ਵੇ ਫ ਉੱਥੇ ਸਾਰੇ ਬੰਦਿਆਂ ਨੇ ਉੱਥੇ ਉਹ ਸਭ ਲੈਣਾ ਵ ਸਮਾਨ ਕੀ ਕੀ ਸਮਾਨ ਹੁਣ ਉਹਨੂੰ ਧਿਆਨ ਨਾਲ ਸਮਾਨ ਦੇਣਾ ਪਏਗਾ ਨੀ ਗ਼ਲਤ ਸਮਾਨ ਦੇਤਾ ਸਾਡਾ ਉਹਨਾ ਦਾ ਨੁਕਸਾਨ ਹੋ ਜਾਂਦਾ ਹੈਨਾ ਕੀ ਅੱਜ ਕੱਲ
ਬਿਲਕੁਲ ਭਾਜੀ ਇਹ ਨਾ ਕਿ ਬ ਪਬਲਿਕ ਪ੍ਰਾਈਵੇਟ ਟਰਾਂਸਪੋਰਟ ਦਾ ਹੈ ਕਿ ਬਈ ਜਿੜਾ ਪਬਲਿਕ ਟਰਾਂਸਪੋਰਟ ਦੇ ਅੰਦਰਨ ਮਨ ਲੋ ਕੋਵੀ ਤੁਸੀ ਸਮਾਨ ਭੇਜਨਾ ਅਤੇ ਤੁਹਾਨੂੰ ਐ ਤੁਹਾਡਾ ਸਮਾਨ ਪੂਰਾ ਜੀ ਐੱਸ ਟੀ ਵਗੈਰਾ ਕੱਟ ਕੁੱਟ ਕੇ ਟੀ ਡੀ ਐੱਸ ਵਗੈਰਾ ਕੱਟ ਕੁੱਟ ਕੇ ਹੋ ਜਾਂਦਾ ਪਰ ਪ੍ਰਾਈਵੇਟ ਚ ਇਹ ਚੈਹ ਹੈ ਕਿ ਭਾਜੀ ਮੰਨ ਲਓ ਆਪਾਂ ਹੁਣ ਦੋ ਨੰਬਰ ਦਾ ਕਿਸੇ ਨੂੰ ਸਮਾਨ ਭੇਜ ਦਿੰਦਾ। ਕਿਉਂਕਿ ਦੇਖੋ ਅੱਜ ਕੱਲ ਦੇ ਮੰਨ ਲਓ। ਦੇੋ ਨੰਬਰ ਦਾ ਮਾਲ ਕਿਉਂਕੀ ਦੇਖੋ ਬੰਦਾ ਜ਼ਿਆਦਾ ਪੈਦਾ ਕਿਉਂਕ ਥੋੜਾ ਜਹਾ ਮ ਹੁੰਦਾ ਕੀ ਬਦਾ ਜੀ ਐਸ ਟੀ ਕਟੇਗਾ। ਕਿਉਂਕਿ ਫੇਰ ਉਹਦੇ ਪੱਲੇ ਹੀ ਕੁਛ ਮੰਨ ਲੋ ਪ੍ਰਾਈਵੇਟ ਚ। ਦੋ ਨੰਬਰ ਦਾ ਕੱਚੇ ਮਾਲ ਦੇ ਬੰਦਾ ਬਿੱਲ ਭੇਜ ਦਿੰਦਾਏ। ਕੱਚੇ ਮਾਲ ਦੇ, ਕੱਚੇ ਬਿੱਲ ਦੇ ਮਾਲ ਭੇਜ ਦਿੰਦਾ ਬੰਦਾ। ਫੇਰ ਓ ਭਾਜੀ। ਪੌਂਚ ਤੇ ਜਾਂਦਾ ਪਰ ਓਦਾ ਨਾ ਜਿਹੜਾ ਥੋੜਾ ਮਾਊਂਟ ਜਾਦਾ ਮਿਲ ਜਾਂਦੀ ਐ ਬੇਸ਼ੱਕ। ਪਰ ਫਿਰ ਤੁਹਾਡੀ ਨਾ ਤੁਹਾਡੇ ਜਿਹੜੇ ਜੇਬ 'ਚ ਪੈਸੇ ਆ ਉਹ ਜ਼ਿਆਦਾ ਨਹੀਂ ਲੱਗਦੇ ਆ। ਤਾਨੂੰ ਕਈ ਵਾਰ ਉਪਰ ਲਾਣੇ ਪੈ ਜਾਂਦੇ ਨੇ। ਕਾਮ ਵੀ ਏ ਥੋੜਾ, ਡਿਲੇ ਹੋ ਜਾਂਦਾ, ਲੇਟ ਹੋ ਜਾਂਦਾ ਕਿਉਕਿ ਦੇਖੋ ਤੁਸੀਂ ਸਹੀ ਕਿਆ। ਪੰਮੀ ਕੇਂਦਾ ਜੇ ਮੰਨ ਲੋ। ਕੋਈ ਵੱਡਾ ਜਾਂ ਵੇਅਰ ਆ, ਕੋਈ ਵੱਡਾ ਟਰਾਂਸਪੋਰਟ ਹੈਗਾ ਯਾ ਤੇ, ਉਹਦੇ ਕਿੰਨੇ ਸਾਰੇ ਬੰਦੇ ਲੱਗੇ ਹੋਨਗੇ। ਉਹਨਾ ਥੋੜੀ ਪਤਾ ਭਾਜੀ ਕਿਹੜਾ ਮਾਲ ਕਦ ਭੇਜੇਗੇ, ਕਦ ਭੇਜਣਗੇ, ਕਦ ਕਿੱਥੇ ਜਾਏਗਾ। ਕਈ ਵਾਰ ਬੰਦਾ ਕੁੱਛ ਵੀ ਹੋ ਜਾਂਦਾ ਮੰਨ ਲੋ। ਕਈ ਵਾਰ ਬੰਦਾ ਆਨ ਚ ਵੀ ਲੇਟ ਹੋ ਜਾਂਦਾ ਕਿ ਪਬਲਿਕ ਦੇ ਕੰਮ ਜਿਹੜੇ ਪਬਲਿਕ ਗੌਰਮੈਂਟ ਦੇ ਕੰਮ ਨੇ ਨਾ ਭਾਜੀ ਉਹ, ਫੇਰ ਉਹ ਤੇ ਥੋੜੇ ਡੀਲੇ ਰੇਂਦੇ ਈ ਨੇ, ਤੁਸੀਂ ਦੇਖਿਆ ਹੋਨਾ ਪ੍ਰਾਈਵੇਟ ਤਾਂ ਈ ਤਾ ਹੀ ਤੇ ਭਾਅ ਜੀ ਪ੍ਰਾਈਵੇਟ ਸੈਕਟਰ ਬਣਿਆ। ਕਿਉਂਕਿ ਬੰਦਿਆਂ ਦੇ ਕੰਮ ਨੂੰ ਫਾਸਟ ਕਰਨ ਵਾਸਤੇ ਤਾਂ ਕਿ ਉਹ ਮਤਲਬ ਦੇਖੋ ਮੰਨ ਲਓ ਮੈਂ ਕੋਈ ਸਮਾਨ ਭੇਜਨਾ ਕੋਰੀਅਰ ਭੇਜਨਾਏ ਤੇ ਭਾਜੀ ਮੈ ਡਾਕਖਾਨ ਤੋ ਜੋ ਡਾਕਖਾਨੇ ਤੋਂ ਤਾਂ ਭੇਜਾਂਗਾ ਪਰ ਜਿਹੜੇ ਪ੍ਰਾਈਵੇਟੇ ਲ ਭੇਜਾਂਗਾ। ਜਿਹੜ ਟਰੈਕ ਮੰਨ ਲੋ ਜਲਦੀ ਜਾਂਦਾ ਐ।
ਹਾਂਜੀ-ਹਾਂਜੀ ਹਨ ਸਹੀ ਗਲ ਐ ਜਿਵੇਂ
ਤੇ ਫਰ ਮੈਨੂੰ ਵੀ ਤੁਸੀ ਨਾ ਭਾਜੀ ਭੇਜੀਓ
ਹਾਂਜੀ ਡਾਕਖਾਨੇਂ ਤੁਸੀ ਡਾਕਖਾਨੇ ਵਧੀਆ ਚੀਜ਼ ਹੈਗੀ ਐ। ਵੀ ਘਰੇ ਬੈਠੇ ਤੁਸੀਂ ਜੋ ਮਰਜੀ ਸਮਾਨ ਭੇਜ ਸਕਦੇ ਕਿਤੇ ਵੀ ਆਪਣੇ ਕੋਰੀਅਰ ਫੇਰ ਉਹਦੇ ਪੈਹੇ ਲਗਦੇ ਨੇ ਅਲੱਗ ਪੈਹੇ ਕਿਉ ਜਿੰਨਾ ਸਮਾਨ ਹੋਏ ਜਿੰਨਾ ਭਾਰਾ ਹੋਏ ਨਾ ਉਹ ਭਾਰ ਦੇ ਪੈਹੇ ਲੈਂਦੇ ਮੇਰੇ ਹਿਸਾਬ ਨਾਲ ਨਾ ਜੀ, ਪ੍ਰੋਡਕਟ ਦੇ ਜ਼ਿਆਦਾ ਹਲਕਾ ਹੋਏ ਜਾਂ ਪ੍ਰੋਡਕਟ ਦੇ ਪੈਸੇ। ਐਵੇਂ ਐਵੇਂ ਸਾਬ ਹੈਗਾ ਉਹਨਾਂ ਦਾ ਜ ਜਾਦਾ ਯੂਜ ਕਰਦੇ ਨੇ ਜਿਵੇਂ ਤੁਸੀਂ ਵੇਖ ਲੋ, ਹੋਵੇ ਮਾਲ ਗੱਡੀ। ਜਾਂਦਾ ਸਟੇਸ਼ਨ ਤੇ ਜਾਂਦੇ ਹੁੰਦੇ ਤੁਸੀਂ। ਕਿੰਨੇ ਕਿੰਨਿਆਂ ਬੋਰੇ ਭਉਂਦੇ ਵੇਖਿਆ ਪਰਾ ਵੇਖਿਆ ਹੋਣਾ ਤੁਸੀਂ ਹੇਨਾ ਜੀ ਉੱਥੇ। ਕੰਮ ਈ ਆਪਨਾ ਕੰਮ ਵੀ ਆਪਨਾ ਆਪ ਹੁੰਦਾ ਐ। ਪਰ ਤੁਸੀਂ ਉੱਥੇ ਜਾ ਕੇ ਲਾਨਾ ਐ ਬਸ, ਯਾ ਉੱਥੇ ਉੱਥੇ ਜੇੜਾ ਬੰਦਾ ਆਏਗਾ ਉਹ ਆਪਨੇ ਆਪ ਲਏਗਾ। ਜਾਦਾ ਸਿਰ ਖਪਾਈ ਨੀ ਹੈਗੀ ਹੇਨਾ ਜੀ, ਸਮਾਨ ਈ ਪ੍ਰੋਪਰ ਪਹੁੰਚੇਗਾ ਉੱਧਰ ਹੇਨਾ ਜੀ। ਤੁਸੀਂ ਆਪ ਪਬਲਿਕ ਟਰਾਂਸਪੋਰਟ ਲਾ ਲੋ। ਕਿ ਉੱਥੇ ਬੰਦਾ ਕਿੰਨੇ ਬੰਦੇ ਮਾਲ ਸੱਟਣਗੇ ਗਡ ਗੱਡੀ ਮਾਲ ਪੂਰਾ ਹੋਏਗਾ ਏਹ ਏ। ਟੱਕਦਾ ਵੀ ਫੇਰ ਫੇਰ ਦੂਜੀ ਫੇਰ ਗੱਡੀ ਚੱਲੀ ਗੀ। ਹੇਨਾ ਜੀ ਫੇਰ ਸਵੇ ਲੋਡ ਕਰਨ ਦਾ ਸਿਆਪਾ ਬੋਤ-ਬੋਤ ਚੀਜ਼ਾਂ ਹੁੰਦੀਆਂ ਨੇ ਹੇਨਾ ਜੀ। ਅੱਜ ਕੱਲ ਤੇ ਫੂਡੀ ਵਗੈਰਾ ਉੱਥੇ ਜਿਵੇਂ ਤੁਸੀਂ ਪਬ
ਹੋ ਮੰਨ ਲੋ ਜਿਹੜੇ ਗੌਰਮੈਂਟ-ਗੌਰਮੈਂਟ ਟਰਾਂਸਪੋਰਟ ਆ, ਜਿਹੜਾ ਪ੍ਰਾਈਵੇਟ ਔਰ ਪਬਲਿਕ ਟਰਾਂਪੋਰਟ ਐ ਪ੍ਰਵੇਟ ਦਾ ਹੈ ਕਿ ਬੰਦੇ ਨੂੰ ਆਪਨਾ ਸੈਲਰੀ ਵੀ ਵੱਧ ਮਿਲ ਜਾਂਦੀ ਐ।
ਹਾਂਜੀ-ਹਾਂਜੀ ਹਨ ਹ।
ਹੁਨ ਮੰਨ ਲੋ ਦੇਖੋ ਕੋਈ ਗੌਰਮੈਂਟ ਕੋਈ ਪਬਲਿਕ ਸੈਕਟਰ ਚ ਕੋਈ ਪਬਲਿਕ ਟਰਾਂਸਪੋਰਟ ਚ ਕੰਮ ਕਰਦਾ ਐ। ਉਹਦਾ ਏਹ ਬੜੇ ਸਾਰੇ ਬੰਦੇ ਲੱਗੇ ਹੋਣਗੇ ਉਹ ਪਰ ਇਹ ਐ ਕਿ ਉਹ ਬੰਦੇ ਦੀ ਨਾ ਜਿਹੜੀ ਆਪਣੀ ਜਿਹੜੀ ਆਪਣੀ ਸ ਨੌਕਰੀ ਐ ਉਹ ਮਤਲਬ ਸੇਫ ਵੀ ਰਹਿੰਦੀ ਐ ਕਈ ਵਾਰ ਬੰਦਾ ਮਨ ਲੋ। ਪ੍ਰਾਈਵੇਟ ਜਾ ਬੰਦੇ ਨੂੰ ਕਈ ਵਾਰ ਕੱਢ ਕੇ ਦੂਜਾ ਬੰਦਾ ਵੀ ਜੁਆਇਨ ਕਰ ਲੈਂਦਾ ਨਾ ਬੜੀ ਜਲਦੀ-ਜਲਦੀ ਨਿਕ ਕਾਲ ਵੀ ਦੇਂਦੇ ਨੇ, ਪ੍ਰਾਈਟ ਸੇ ਕਟਰ ਚ, ਓ ਪਬਲਿਕ ਚ ਏਹ ਬੰਦਾ ਅਪਨੇ ਸਕਿੱਲਸ ਬੈਸ ਤੇ ਮਨ ਲੋ ਹੁਨ ਬੰਦੇ ਨੂ ਕਿਸੀ ਨੂ ਡ੍ਰਾਈਵਿੰਗ ਵਧਿਆ ਆਂਦੀ ਹੈ। ਤੇ ਤਾਂ ਓਹ ਪਬਲਿਕ ਟਰਾਂਸਪੋਰਟ ਚ ਹਾਯਰ ਹੁੰਦਾਏ ਭਾਜੀ।
ਹਾਂਜੀ ਸਹੀ ਗੱਲ ਐ।
ਜਿਹਦੀ ਸਰਵਿਸ ਵਧੀਆ ਹੁੰਦੀ ਹੈ ਉਹ ਤਾਂ ਬੰਦਾ ਹਾਇਰ ਹੁੰਦਾ।
ਹਾਂਜੀ-ਹਾਂਜੀ-ਹਾਂਜੀ। ਹਾਂਜੀ ਵਧੀਆ ਅਨੁਭ ਆਦਾ ਹੋਏ ਆਪਣੇ ਟੈਮ ਤੇ ਸਾਰਾ ਕੁੱਛ ਸਾਰੀ ਜਗਹਿ ਟੈਮ ਤੇ ਆਂਦਾ ਹੋਏ। ਬਿਲਕੁਲ ਢੰਗ ਨਾਲ ਗੱਡੀ ਚਲਾਂਦਾ ਹੋਏ ਆਪਣੇ ਰੂਲਸ ਵੈਗਾਰਾ ਉਹ ਨੂੰ ਪਤਾ ਹੋਏ। ਪੈਰਿਸ ਬਾਰੇ ਨੌਲੇਜ ਹੋਏਆ ਜੀ ਉਹਰ ਨੂੰ ਸਭ ਕੁੱਛ ਪਤਾ ਹੋਏ ਕਿ
ਉਰਾ ਵਿਚਾਰ ਕਿ ਬਈ ਆਪਣਾ ਪਬਲਿਕ ਟ੍ਰਾਂਸਪੋਰਟ ਚ ਜਿਹੜੇ ਇੰਪਲੋਏ ਹੁੰਦੇ ਨੇ ਉਹਨਾਂ ਦੀ ਸੈਲਰੀ ਵੀ ਮਤਲਬ ਵਧੀਆ ਹੁੰਦੀ ਹੈ ਪੱਕੀ ਸੈਲਰੀ ਹੁੰਦੀ। ਮੰਨ ਲਓ ਉਹਨਾ ਨੂੰ ਮਤਲਬ ਇੰਨੀ ਜਲਦੀ ਜਿਹੜੀ ਮੰਨ ਲਓ ਬਾਹਰ ਵੀ ਨੀ ਕੱਢ ਪਾਂਦਾ ਨਾ ਫ਼ੇਰ ਜਿਹੜਾ
ਹਾਂ।
ਕਿਉਂਕਿ ਉਹਨਾਂ ਦੇ ਜੋਬ ਬੇਸ ਤੇ ਲਗੇ ਹੁੰਦੇ ਨਾ ਪਾਜੀ ਉਹ
ਹੂੰ। ਹਾਂਜੀ ਸਹੀ ਗੱਲ ਹੈ ਤੁਸੀਂ ਸਹੀ ਕਿਹਾ ਹੁਣ ਤੁਸੀਂ ਜਿੱਥੇ ਮਰਜ਼ੀ ਜਿੱਥੇ ਮ ਹਨ ਨਾ ਜੀ ਹੁਣ ਤੁਸੀਂ ਜਿੱਥੇ ਮਰਜ਼ੀ ਚੱਲੋ ਅੱਜ-ਕੱਲ੍ਹ ਹਰ ਜਗ੍ਹਾ ਇਹ ਹੀ ਕੰਮ ਚੱਲਦਾ। ਕਈ ਬੰਦੇ ਦਾ ਜਿਹਨਾਂ ਦਾ ਬਿਜਨਸ ਹੈਗਾ ਉਹ ਨੂੰ ਆਪਣਾ ਸਮਾਨ ਮਾਲ ਪੇਜਣਾ ਹੀ ਹੈਗਾ।
ਬਿਲਕੁਲ। ਅੱਜ-ਕੱਲ੍ਹ ਫਿਰ ਬੰਦੇ ਪ੍ਰਾਈਵੇਟ ਤੋਂ ਹੀ ਭੇਜਦੇ ਨਾ ਕਿਉਂਕਿ ਪ੍ਰਾਈਵੇਟ ਦੇ ਆ ਬੇਸ਼ਕ ਪੈਸੇ ਥੋੜੇ ਜ਼ਿਆਦਾ ਨੇ ਪਰ ਸਰਵਿਸ ਵਧੀਆ ਕਾਫੀ ਜਲਦੀ ਮਾਲ ਚੱਲ ਜਾਂਦਾ ਟਾਈਮ ਟੂ ਟਾਈਮ। ਫਿਰ ਉਹ ਟਾਇਮ ਨੂੰ ਟਾਇਮ ਉਨ੍ਹਾਂ ਨੂੰ ਪੇਮੈਂਟ ਵੀ ਮਿਲ ਜਾਂਦੀ ਨਾ ਆਪਣੇ ਸਰਵਿਸ ਦੀ ਆਪਣੇ ਮਾਲ ਦੀ। ਜਿਹਨੇ ਮੰਨ ਲਓ ਦੇਖੋ ਅੱਜ-ਕੱਲ੍ਹ ਬਰਤਨ ਦੀ ਜਿਹੜੀ ਫੈਕਟਰੀਜ਼ ਹੈਗੀ ਨੇ ਉਹ ਆਪਣਾ ਉਹਨਾਂ ਦਾ ਮਾਲ ਬਾਹਰ ਜਾਂਦਾ ਉਹ ਆਪਣਾ ਪ੍ਰਾਈਵੇਟ ਟਰਾਂਸਪੋਰਟ ਤੇ ਭੇਜਦੇ ਨੇ।
ਹਾਂਜੀ-ਹਾਂਜੀ ਅੱਜ-ਕੱਲ੍ਹ ਪਾਜੀ ਬੰਦੇ ਬੜੇ ਤੇਜ਼ ਫੜ ਹੁੰਦੇ ਨੇ ਕਿ ਅਜ-ਕਲ੍ਹ ਸਮ ਹੈਲੋ ਅੱਜ-ਕੱਲ੍ਹ ਪਾਜੀ ਬੰਦੇ ਬੜੇ ਤੇਜ਼ ਹੁੰਦੇ ਨੇ ਹੈਲੋ-ਹੈਲੋ
ਹਾਂਜੀ-ਹਾਂਜੀ ਪਾਜੀ ਆਵਾਜ਼ ਆ ਰਹੀ ਹੈ ਆਵਾਜ਼ ਆ ਰਹੀ ਹੈ।
ਹਾਂਜੀ ਮੈਨੂੰ ਤਾ ਆਰੀ ਤਾਨੂੰ ਨੀ ਆਰੀ ਸੀ ਵਾਜ।
ਹਾਂਜੀ-ਹਾਂਜੀ ਉਹ ਨਾ ਨੈਟਵਰਕ ਵਗੈਰਾ ਕਈ ਵਾਰੀ ਇਸ਼ਉ ਹੋ ਜਾਂ ਹਾਂਜੀ ਬੋਲੋ ਤੁਸੀਂ ਕੀ ਕਰ ਰਹੇ ਸੀ?
ਮੈਂ ਕਿਹ ਰੀਹਾ ਸੀ ਜਿਵੇਂ ਤੁਸੀਂ ਅੱਜ-ਕੱਲ੍ਹ ਕੋਈ ਵੀ ਚੀਜ ਅੱਜ- ਕੱਲ੍ਹ ਬੰਦੇ ਨੇ ਬੜੇ ਪੈੇ ਦੀ ਬੜੇ ਠੱਡੀ ਠੱਗੀ ਮਾਰ ਲੈਂਦੇ ਬੜੀ ਜ਼ਿਆਦਾ ਪੈੇਹੇ ਦਿੰਦੇ ਹੀ ਨਹੀਂ।
ਬਿਲਕੁੱਲ-ਬਿਲਕੁੱਲ। ਬਿਲਕੁੱਲ-ਬਿਲਕੁੱਲ ਪ੍ਰਾਇਵੇਟ ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਕੀਤੀ ਮੈਨੂੰ ਇੱਕ ਨਿਊਜ਼ ਯਾਦ ਆ ਗਈ। ਮੈਂ ਇਕ ਸੁਣੀ ਸੀ ਬਈ ਆਪਾਂ ਪ੍ਰਾਈਵੇਟ ਜੜੇ ਹੁੰਦੇ ਨੇ ਨਾ। ਪ੍ਰਾਈਵੇਟ-ਪ੍ਰਾਇਵੇਟ ਟ੍ਰਾਂਸਪੋਰਟ ਆਲੇ ਉਹ ਕਈ ਵਾਰ ਨਾ ਜਿਹੜਾ ਮੰਨ ਲਓ ਬੜਾ ਜਿਆਦਾ ਸਮਾਨ ਜਾਂਦਾ ਹੁੰਦਾ ਹੈ ਪਿੱਛੋਂ-ਪਿੱਛੋਂ ਇੱਕ ਅੱਧਾ ਨਾ ਆਪਣਾ ਜਿਹੜਾ ਸਮਾਨ ਦਾ ਪੈਕੇਟ ਹੁੰਦਾ ਪਿੱਛੋਂ ਪਿੱਛੋਂ ਨਾ ਆਪਣੀ ਕਿਸੀ ਪਿੱਛੇ ਦੇਖੋ ਹੁਣ ਟ੍ਰਾਂਸਪੋਰਟ ਇੱਕ ਹੈਗਾ ਉਹ ਬੜੀ ਥਾਵਾਂ ਤੇ ਰੁਕੇਗਾ ਜਿ ਮੰਨ ਲਓ ਖਾਣਾ ਵਗੈਰਾ ਖਾਏਗਾ ਉਹ ਪਿੱਛੇ-ਪਿੱਛੇ ਇੱਕ ਅੱਧਾ ਪੈਕੇਟ ਘੇਰ ਦਿੰਦੇ ਨੇ ਪਾਜੀ ਕਿਉਂਕ ਦੇਖੋ ਪਤਾ ਤੇ ਹੁੰਦਾ ਨੀ ਕਿੰਨੇ ਪਰ ਮਾਲ ਕਿੰਨੇ ਟਨ ਜਾ ਰਿਹਾ ਕਿੰਨੇ ਟਨ ਚ ਨਹੀਂ ਜਾ ਰਿਹਾ ਬਸ ਉਹ ਲਿਖਿਆ ਹੁੰਦਾ ਹੈ ਉਹਦੇ ਚ ਮੰਨ ਲਓ ਥੋੜਾ ਜਹਾ ਤੁਸੀਂ ਆਪਣਾ ਪੰਜਾਹ ਸੱਠ ਕਿੱਲੋ ਕਾਡ ਵੀ ਲਿਆ ਦਸ ਪੰਦਰਾਂ ਕਿੱਲੋ ਪਤਾ ਥੜੀ ਲੱਗੇਗਾ ਪਾਜੀ ਇਨੇ ਸਾਰੇ ਸਮਾਨ ਚੋ ਵੀ ਟਰੱਕ ਦਾ ਟਰੱਕ ਥੋੜ੍ਹੀ ਗਿਣ ਲੈਣਗੇ ਉਹ
ਹਾਂਜੀ ਸਹੀ ਗੱਲ ਹੈ ਬਿਲਕੁਲ ਸਹੀ ਗੱਲ।
ਕਈ ਵਾਰ ਤਾਂ ਬੰਦਾ ਇਹ ਹੈ ਨਾ ਕਿ ਬ ਆਪਣਾ ਕੁਆਲਟੀ ਕੁਆਂਟਿਟੀ ਚ ਮਾਲ ਪੇਜ ਦਿੰਦਾ। ਬਿਨਾਂ ਗਿਣੇ ਬੜੇ ਪ੍ਰਾਈਵੇਟ ਟ੍ਰਾਂਸਪੋਰਟ ਦੇ ਬਹੁਤ ਨੁਕਸਾਨ ਨੇ ਪਾਜੀ ਪਤਾ ਕੀ ਬੰਦੇ ਕਈ ਵਾਰ ਦੇਖੋ ਪਿੱਛੋਂ ਠੱਗੀ ਤੁਸੀਂ ਕ ਠੱਗੀ ਮਾਰ ਲੈਂਦਾ ਬਿਲਕੁੱਲ ਠੱਗੀ ਮਾਰ ਲੈਂਦਾ ਜੀ।
ਡਰਾਈਵਰ ਹੁੰਦੇ ਨੇ ਉ ਅੱਜ-ਕੱਲ੍ਹ ਸ਼ਰਾਬਾ ਪੀ ਕੇ ਗੱਡੀ ਚਲਾਂਦੇ ਕੋ ਦੇਖਿਆ ਹੋਣਾਾ ਜੀ ਸ਼ਰਾਬਾ ਪੀ ਕੇ ਹਾਂ।
ਬਾਨੇ ਬਣਾ ਦਿੰਦੇ ਕਿ ਬਈ ਆਪਣਾ ਠੋਕ ਕੀ ਪਿੱਛੇ ਵੀ ਪਿੱਛੇ ਸਮਾਨ ਗਿਰ ਗਿਆ ਇੱਕ-ਅੱਧਾ ਪੈਕਟ ਪਿੱਛੇ ਗਿਰ ਗਿਆ ਸਾਨੂੰ ਪਤਾ ਨੀ ਲੱਗਿਆ ਆਪਣਾ। ਕਦਾ ਬੋਰਾ ਗਿਰ ਗਿਆ ਚਲੋ ਚੰਗਾ ਲੱਗਾ ਪਾਜੀ ਤੁਹਾਡੇ ਨਾਲ ਗੱਲ ਕਰਕੇ ਡਿਸਕਸ਼ਨ ਕਰਕੇ ਸਤਿ ਸ੍ਰੀਆ ਕਾਲ ਜੀ।
ਸਤਿ ਸ੍ਰੀ ਕਾਲ।